ਸਤਿ ਸ਼੍ਰੀ ਬਸ ਹੀ ਵਧੀਆ ਵਧੀਆ ਤੁਸੀਂ ਸੁਣਾਓ ਠੀਕ ਠਾਕ
ਹਾਂਜੀ ਹਾਂਜੀ ਬਸ ਵਧੀਆ ਤੁਸੀਂ ਸੁਣਾਓ ਤੁਹਾਡਾ ਕੀ ਹਾਲ ਚਾਲ ਹੈ ਹਾਂਜੀ ਹਾਂਜੀ ਵਧੀਆ ਠੀਕ
ਬਸ ਬੱਚੇ ਬਸ ਟੀਵੀ ਸਭ ਕੁਛ ਬਸ ਸਹੀ ਪਰੇਸ਼ਾਨੀ ਹੋਈ ਪਈ ਹੈ ਸਾਰਾ ਦਿਨ ਟੀ ਵੀ ਵੀ ਮੋਬਾਇਲ ਤੇ ਮੈਂ ਇਹਨਾਂ ਨੂੰ ਕਹਿੰਦੀ ਹਾਂ ਕਿ ਤੁਸੀਂ ਕਿਤਾਬਾਂ ਨੂੰ ਪੜੋ ਉਹਨਾਂ ਨੂੰ ਰੀਡ ਕਰੋ ਇਹਨਾਂ ਨੂੰ ਤਾਂ ਬਸ ਇੱਕ ਕਹਿੰਦੇ ਆ ਨਾ ਦਿਮਾਗ ਦੇ ਵਿੱਚ ਇੱਕ ਫਤੂੂਰ ਚੜਿਆ ਹੋਇਆ ਹੈ ਕਿ ਬਸ ਅਸੀਂ ਟੀ ਵੀ ਦੇਖਣਾ ਹੈ ਤੇ ਅਸੀਂ ਮੋਬਾਇਲ ਦੇਖਣਾ ਮੈਂ ਛੱਤੀ ਵਾਰੀ ਨਾਲ ਕਿਹਾ ਮੈਂ ਕਿ ਜਿਹੜੀ ਚੀਜ਼ ਤੁਸੀਂ ਪੜ੍ਹੋਗੇ ਉਸ ਚੀਜ਼ ਦਾ ਤੁਹਾਨੂੰ ਜੋ ਦਿਮਾਗ ਦੇ ਵਿੱਚ ਉਹ ਜਾਏਗੀ ਨਾ ਉਹਦਾ ਤੇ ਜੋ ਟੀ ਵੀ ਦੇਖੇ ਦਾ ਦੋਨਾਂ ਦਾ ਬੜਾ ਫ਼ਰਕ ਹੈ
ਬਹੁਤ ਫ਼ਰਕ ਹੈ ਜੀ ਬਹੁਤ ਫਰਕ ਹੈ ਆਪਾਂ ਅੱਜ ਕੱਲ ਦੇ ਬੱਚੇ ਕੀ ਕਰਦੇ ਹੈਗੇ ਹੈ ਲਰਨ ਆਪਣੇ ਵੀ ਨਾ ਓਨਲਾਈਨ ਲੈਂਦੇ ਆ ਜਿਹੜੇ ਬੱਚੇ ਚਲੋ ਉਹ ਤਾਂ ਪਹਿਲੇ ਗੁੱਡਾ ਪੜ੍ਹਾਉਦੇ ਅੱਛਾ ਪੜ੍ਹਾਉਦੇ ਬਟ ਮੈਂ ਕਹਿੰਦੀ ਹਾਂ ਤੁਸੀਂ ਬੁੱਕ ਜ ਤੁਸੀਂ ਬੁੱਕ ਹੀ ਨਹੀਂੀ ਦੇਖੀ ਪਹਿਲਾਂ ਤੁਸੀਂ ੱਖਾਂ ਰਾ ਹੀ ਦੇਖਦੇ ਹੋ ਫਿਰ ਤੁਸੀਂ ਆਪਣੇ ਦਿਮਾਗ ਵਿੱਚ ਪਾਉਂਦੇ ਹੋ ਉਹ ਜ਼ਿਆਦਾ ਇਫੈਕਟ ਕਰਦਾ ਹੈ ਈਵਨ ਕਿ ਸੁਨਰ ਨਾਲੋਂ
ਹਮ ਲੈ ਤੁਸੀਂ ਇਹ ਗੱਲ ਕਰਦੇ ਹੋ ਮੇਰੇ ਘਰ ਤਾਂ ਕੀ ਹੈ। ਬੱਚੇ ਕੀ ਮੇਰੀ ਬੇਟੀ ਕੀ ਕਰਦੀ ਹੈ ਜਿਸ ਤਰ੍ਹਾਂ ਜਿਹੜਾ ਚੈਪਟਰ ਹੈ ਹਨਾ ਇਹਨਾਂ ਨੂੰ ਹੁੰਦਾ ਕਿ ਚੈਪਟਰ ਚ ਕੁਛ ਵੀ ਆਉਣਾ ਕੀ ਕਰੇਗੀ ਹੈਂਡ ਫਿਰ ਲਗਾਏਗੀ ਕਰਨਾ ਅਤੇ ਇੱਥੇ ਮੋਬਾਈਲ 'ਚ ਸਰਚ ਕਰੇਗੀ ਉਹ ਚੈਪਟਰ ਨੂੰ ਤੇ ਉਹ ਸੁਣੀ ਜਾਏਗੀ ਮੈਨੂੰ ਕਹਿੰਦੀ ਆ ਬੇਟਾ ਸੁਣਨ ਦੇ ਟਾਈਮ ਨਾ ਕਦੀ ਦਿਮਾਗ ਇੱਧਰ ਉੱਧਰ ਹੋ ਜਾਂਦਾ ਜੋ ਤੁਸੀਂ ਪੜ੍ਹੋਗੇ ਨਾ ਉਥੇ ਬੜੀਆਂ ਚੀਜ਼ਾਂ ਤੁਹਾਨੂੰ ਸਮਝ ਆਉਣਗੀਆਂ ਸਪੈਲਿੰਗ ਦੇਖਣਗੇ ਕਿ ਤੁਸੀਂ ਗ਼ਲਤ ਲਿਖ ਰਹੇ ਹੋ ਸਹੀ ਲਿਖ ਰਹੇ ਹੋ ਬੜੀਆਂ ਚੀਜ਼ਾਂ ਤੁਹਾਨੂੰ ਸਮਝ ਆ ਪਰ ਮੈਂ ਕਹਿੰਦੀ ਹਾਂ ਬੱਚੇ ਬੱਚਿਆਂ ਨੂੰ ਤਾਂ ਸਮਝ ਹੀ ਨਹੀਂ ਆਉਂਦੀ ਇਸ ਗੱਲ ਦੀ ਉਹ ਸਮਝਦੇ ਆ ਕਿ ਸਾਡੇ ਕੋਲ ਅਸੀਂ ਅਸੀਂ ਰੀਡਿੰਗ ਨਹੀਂ। ਕਰ ਸਕਦੇ ਅਸੀਂ ਸਾਨੂੰ ਤਾਂ ਇਹ ਕੰਮ ਸੌਖਾ ਲੱਗਦਾ।
ਹਾਂਜੀ। ਉਹ ਇਹ ਨਾ ਕਿ ਹੁਣ ਦੇ ਬੱਚੇ ਨਾ ਰੀਡਿੰਗ ਦੀ ਨਾ ਉਹ ਨੀ ਸਮਝਦੇ ਵੀ ਕਿੰਨੀ ਮਾਨਤਾ ਹਨਾ ਵੀ। ਆਪਾਂ ਨੂੰ ਕਿੰਨਾ ਵਧੀਆ ਰਹਿੰਦਾ ਰੀਡਿੰਗ ਕਰਨਾ ਦੇਖੋ ਆਪਾਂ ਰੀਡਿੰਗ ਕਰਦੇ ਹਾਂ ਪਹਿਲਾਂ ਆਪਾਂ ਖੋ ਬੁੱਕ ਖੋਲਦੇ ਹ ਫਿਰ ਆਪਾਂ ਦੇਖ ਕਦੇ ਆ ਉਹ ਕੀ ਮਤਲਬ ਦਿਮਾਗ ਨਾ ਪਿਕਚਰ ਥੱਪ ਜਾਂਦੇ ਵੀ।
ਇਹ ਚੀਜ਼ ਹੈ ਬਿਲਕੁਲ ਬਿਲਕੁਲ ਸਾਡੇ ਦਿਮਾਗ ਚ ਸੱਚੀ ਚੀਜ਼ਾਂ ਹੁੰਦੀਆਂ ਸੀਗੀਆਂ ਕਿ ਅੱਛਾ ਹਾਂ ਇੱਥੇ ਇਹ ਸੀਗਾ ਇੱਥੇ ਇਹ ਸੀਗਾ ਹਨਾ ਇਹਨਾਂ ਬੱਚਿਆਂ ਨੂੰ ਪਤਾ ਹੀ ਨਹੀਂ ਹੈ। ਪਤਾ ਨੀ ਹੈ ਬੱਚੇ ਕੀ ਸੋਚਦੇ।
ਬੁੱਕ ਵੱਲ ਦੇ ਨੇੜੇ ਹੀ ਨਹੀਂ ਜਾਂਦੇ।
ਮੈਨੂੰ ਲੱਗਿਆ ਸ਼ਾਇਦ ਮੇਰੇ ਘਰ ਹੀ ਇਹ ਹਾਲ ਹੈ ਮੈਂ ਤੁਹਾਡੇ ਨਾਲ ਗੱਲ ਕਰਕੇ ਹੁਨ ਐਵੇਂ ਲੱਗਦਾ ਸਭਦੇ ਘਰ
ਸਰ ਹੁਣ ਮੇ ਮੇਰਾ ਬੇਟਾ ਵੱਡਾ ਹੈਗਾ ਐਜੂ ਟੈਨਥ ਚ ਹੈਗਾ ਮੇਰਾ ਸਾਡਾ ਬੱਚਾ ਹੁਣ ਅਸੀਂ ਉਹਨੂੰ ਕਹਿੰਦੇ ਵੀ। ਰੀ ਬੋਰਡ ਕਲਾਸਿਸ ਹੈ ਵੀ ਤੈਨੂੰ ਵੀ ਚਲ ਠੀਕ ਹੈ। ਤੂੰ ਬਈ ਔਨਲਾਈਨ ਲੈ ਰਿ ਕਲਾਸਿਸ ਚੱਲ ਠੀਕ ਆ ਤੂੰ ਯੂਟਿਊਬ ਉੱਤੇ ਵੀ ਦੇਖਦਾ ਪਿਆ ਸਾਰਾ ਕੁੱਝ ਦੇਖਦਾ ਪਿਆ। ਬਟ ਬੇਟਾ ਬੁੱਕ ਨੂੰ ਦੇ ਨਾਲ ਰੱਖੇ ਤੁਸੀਂ ਰੀਡਿੰਗ ਤਾਂ ਕਰੋ ਇੱਕ ਇੱਕ ਚੈਪਟਰ ਦਾ ਰੋਜ਼ ਰੀਡ ਕਰੋ ਤੁਹਾਨੂੰ ਪਤਾ ਚੱਲਿਆ ਵੀ ਕੀ ਚੀਜ਼ ਲਿਖੀ ਹੋਈ।
ਬਿਲਕੁਲ ਬਿਲਕੁਲ। ਕੋਲ ਕਈ ਵਾਰੀ ਉਹ ਚੀਜ਼ਾਂ ਕਲਾਸਾਂ ਦੇ ਵਿੱਚ ਨਹੀਂ ਦੱਸਦੇ ਜੋ ਕਿਤਾਬਾਂ ਚ ਹੁੰਦੀਆਂ।
ਹੁਣ ਕਈ ਵਾਰ ਦੋ ਸਪੈਲਿੰਗ ਮੀਨਿੰਗ ਹੁੰਦੇ ਆ। ਚੱਲ ਠੀਕ ਆ ਓਨਲਾਈਨ ਉਹ ਨੇ ਆਪਣਾ ਵੱਖਰਾ ਮੀਨਿੰਗ ਦੱਸਤਾ ਡਿਫਰੈਂਟ ਦੱਸ ਤਾ ਜਿਹੜੀ ਬੁੱਕ ਵਾਲ ਉਹ ਵੀ ਮੀਨਿੰਗ ਹੈਗਾ ਉਸਨੂੰ ਲਰਨ ਕਰ ਲਓ ਡਬਲ ਮੀਨਿੰਗ ਦੋ ਮੀਨਿੰਗ ਤੁਹਾਡੇ ਕੋਲੋਂ ਆ ਜਾ ਤੁਸੀਂ ਜ ਮਰਜ਼ੀ ਵੀ ਯੂਜ ਕਰ ਸਕਦੇ ਹੋ।
ਬਿਲਕੁਲ ਬਿਲਕੁਲ ਕਈ ਜਿਹੜੇ ਉਹ ਕਹਿੰਦੇ ਨਾ ਅਧਿਆਪਕ ਐਵੇਂ ਦੇ ਹੁੰਦੇ ਜਿਹੜੇ ਚੈਕਿੰਗ ਵਾਸਤੇ ਆਉਂਦੇ। ਕਈ ਹੁੰਦੇ ਆ ਜਿੱਥੋਂ ਮਰਜ਼ੀ ਲਿਖ ਦੋ ਕਈ ਤਾਂ ਇਸ ਤਰ੍ਹਾਂ ਦੇ ਹੁੰਦੇ ਆ ਕਿ ਚਲੋ ਬੇ ਬੱਚਿਆਂ ਨੂੰ ਵਧੀਆ ਨੌਲੇਜ ਹੈਗੀ ਹੈ ਜਿੱਥੋਂ ਮਰਜ਼ੀ ਕਈ ਟੀਚਰ ਐਵੇਂ ਦੇ ਹੁੰਦੇ ਆ ਜਿਹੜੇ ਕਹਿੰਦੇ ਬੁੱਕ ਦੇ ਅਕੋਡਿੰਗ ਹੀ ਜਿਹੜਾ ਕੰਮ ਹੈ ਚੈੱਕ ਕਰਨਾ ਹੈਨਾ। ਹਾਂ ਤੇ ਅਸੀਂ ਬੱਚਿਆਂ ਨੂੰ ਕਹਿੰਦੇ ਹਾਂ ਕਿ ਦੋਨੋ ਤਰਫ ਆਪਣੇ ਆਪ ਨੂੰ ਕਰ ਲਓ ਦੋਨੋ ਤਰਫ ਆਪਣੇ ਆਪ ਨੂੰ ਕਰਲੋ ਕਿ ਜਿਵੇਂ ਦਾ ਹੋਏਗਾ ਉਵੇਂ ਦਾ ਤੁਹਾਡਾ ਆਪਣਾ ਸਿਸਟਮ ਬਣ ਜਾਏਗਾ।
ਅੱਗੇ ਹੁਣ ਉਹੀ। ਕਈ ਟੀਚਰ ਇਹ ਹੁੰਦੇ ਆ ਕਿ ਵੀ ਜੋ ਮੈਂ ਲਿਖਾਇਆ ਨਾ ਬੋਰਡ ਤੇ ਭਾਵੇਂ ਸਪੈਲਿੰਗ ਗਲਤ ਹੈ ਭਾਵੇਂ ਚ ਤੁਸੀਂ ਉਹੀ ਲਖ ਣਾ ਉਸ ਚ ਤੁਸੀਂ ਚੇਂਜ ਨਹੀਂੀ ਕਰਨਾ ਹੈਗਾ ਹੁਣ ਸਾਨੂੰ ਤਾਂ ਕਈ ਮੈਨੂੰ ਹੁੰਦਾ ਵੀ ਆਹ ਡਿਫੀਕਲਟ ਵਰਡ ਹੈ ਨਾਲ ਸਾਨੂੰ ਪਤਾ ਵੀ ਹੈ। ਇਹ ਕਿਸ ਨਾਲ ਸਿੰਪਲ ਵਰਡ ਬਣ ਸਕਦਾ ਹੈ। ਆਪਾਂ ਕਿਉ ਉਸ ਨੂੰ ਯੂਜ ਕਰਕੇ ਪੁਆਇੰਟ ਤੋਂ ਹੀ ਮਿਲਣੇ ਆ ਆਪਾਂ ਨੂੰ ਪਤਾ ਵੀ ਆਹ ਚੀਜ਼ ਔਖੀ ਹੋਣੀ ਹੈ ਬੱਚੇ ਫੇਿਰ ਵੀ ਕਹਿੰਗੇ ਨਹੀਂ ਇਵੇਂ ਨਹੀਂ ਇਵੇਂ ਕਰਨਾ ਅੱਛਾ ਫੇਿਰ ਹੁਣ ਕੀ ਹੋ। ਜ ਦੇਖੋ ਹੁ ਟੀਚਰਸ ਵੀ ਜਿਹੜੇ ਹੈ। ਨਾ ਸਕੂਲ ਦੇ ਉਹ ਕੀ ਕਰਦੇ ਹੈਗੇ ਕਿੰ ਜੀ ਤੁਸੀਂ ਮੂਵੀ ਦੇਖੋ ਸਪੈਸ਼ਲ ਮੂਵੀ ਦਾ
ਹਾਂ ਹਾਂ ਹਾਂ ਹਾਂ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਹਾਂ ਕਹਿੰਦੇ ਆ ਉਹਦੇ ਵਿੱਚ ਹਾਂ ਉਹਦੇ ਵਿੱਚ ਕਹਿਣਗੇ ਇਹ ਇਹ ਜਿਹੜੀ ਸਟੋਰੀ ਹੈ ਨਾ ਉਹਦੇ ਨਾਲ ਮਿਲਦੀ ਹੈਗੀ ਹੈ ਤੁਸੀਂ ਦੇਖੋ ਮੇਰੇ ਆਪਣੇ ਘਰ ਹੀ ਹੱਲ ਹੈ ਮੇਰੇ ਬੱਚੇ ਆ ਆਪ ਕਹਿੰਗੇ ਦੇਖੋ ਮੰਮਾ ਲਿੰਕ ਆਇਆ ਹੋਇਆ ਸਕੂਲ ਤੋਂ ਤੇ ਇਹ ਦੇਖੋ ਅਸੀਂ ਉਹ ਦੇਖਾਂਗੇ ਤੇ ਸਾਨੂੰ ਮੈਮ ਨੇ ਕਿਹਾ ਸੀ ਕੱਲ ਤੁਹਾਡੇ ਤੋਂ ਪੁੱਛਾਂਗੇ ਹ
ਹੁਣ ਮੈਡਮ ਨੂੰ ਪੁੱਛੋ ਵੀ ਕਿੰਨਾ ਇਫੈਕਟ ਪੈਂਦਾ ਸੀ ਅੱਗੇ ਨੀ ਫੋਨ ਛੱਡਦੇ ਇੱਕ ਵੈਸੇ ਸਟੱਡੀ ਦਾ ਬਰਡਨ ਹੁੰਦਾ ਬੱਚਿਆਂ ਤੇ ਇੱਕ ਵੈਸੇ ਹੀ ਨੀ ਕੁੱਝ ਖਾਂਦੇ ਪੀਂਦੇ ਚੱਜ ਦਾ ਤੇ ਕੁੱਛ ਆਪਾਂ ਸਾਰਾ ਦਿਨ ਫੋਨ ਤੇ ਉਹ ਨੂੰ ਹੋਮਵਰਕ ਵੀ ਫੋਨ ਤੇ ਦੇ ਰਿਹਾ ਉਹ ਵੀ ਮੂਵੀ ਦੇਖਦੇ ਪਏ ਆ ਮੂਵੀ ਦਾ ਉਵੇਂ ਚਲੋ ਠੀਕ ਚੱਲਿਆ ਮੂਵੀ ਦੇ ਇੱਕ ਟੋਪਿਕ ਤਾਂ ਨੇ ਮੂਵੀ ਕਿੱਥੇ ਤੇ ਕਿੱਥੇ ਪਹੁੰਚਣੀ ਹੈ ਛੋਟੇ ਬੱਚੇ ਚਲੋ ਠੀਕ ਹੈ ਘਟ ਹੁਣ ਮੂਵੀਜ਼ ਹੋ ਗਈ ਛੋਟੇ ਬੱਚਿਆਂ ਦੀ ਗੱਲ ਬਰੀ ਜਿਹੜੇ ਵੱਡੇ ਬੱਚੇ ਹੈ ਉਹਨਾਂ ਨੂੰ ਤਾਂ ਨਹੀਂੀ ਉਹ ਕਾਰਟੂਨ ਮੂਵੀ ਚੱਲਣਗੀਆਂ
ਇਸ ਪਿੱਛੇ ਤਾਂ ਕਹੀਦਾ ਬੁੱਕਸ ਹੈ ਬੁੱਕਸ ਤੁਹਾਨੂੰ ਪਤਾ ਸਾਫ਼ ਸੁਥਰੀਆਂ ਹੈਗੀਆਂ ਬੁੱਕਸ ਦੇ ਵਿੱਚ ਤੁਹਾਡਾ ਦਿਮਾਗ ਵੀ ਵਧੇਗਾ ਤੁਹਾਨੂੰ ਸਪੈਲਿੰਗ ਦਾ ਰੀਡਿੰਗ ਦਾ ਤੁਹਾਡਾ ਬੋਲਣ ਦਾ ਲਹਿਜਾ ਸਭ ਕੁਛ ਚੇਂਜ ਆਏਗਾ ਹਨਾ ਮਤਲਬ ਤੁਸੀਂ ਫਟਾਫਟ ਕਿੱਥੇ ਵੀ ਜਾਣਾ ਤਾਂ ਫਟਾਫਟ ਰੀਡਿੰਗ ਕਰ ਸਕਦੇ ਹੈਗੇ ਕੁਛ
ਤੁਸੀਂ ਅਹ ਹਾਂਜੀ ਤੁਸੀਂ ਮਨ ਹਾਂਜੀ ਹਾਂਜੀ ਤੁਸੀਂ ਤੁਸੀਂ ਮੰਨੋਗੇ ਕਿ ਸਾਡੇ ਇੱਥੇ ਇੱਕ ਸਕੂਲ ਸੀਗੇ ਉਹਨਾਂ ਦੇ ਨੇ ਕੀ ਕੀਤਾ ਤਾਂ ਕਿ ਜਦੋਂ ਤੀ ਜਿੜ ਲੱਗੀ ਸੀ ਨਾ ਆਪਣੇ ਇੱਥੇ ਸਪੈਸ਼ਲ ਬੱਚਿਆਂ ਨੂੰ ਸਕੂਲਾਂ ਨੇ ਥਰੀ ਈਡਟ ਲੈ ਕੇ ਜਾ ਕੇ ਦਿਖਾਈਏ ਕਿ ਵੀ ਇਵੇਂ ਹੀ ਆਪਾਂ ਇੰਜੀਨੀਅਰਿੰਗ ਦੀ ਸਟੱਡੀ ਇਸ ਤਰ੍ਹਾਂ ਇਵੇਂ ਇਵੇਂ ਕੋਈ ਮਾਈਡ ਤੇ ਨੰਬ ਕਈ ਬਟ ਉਹਨਾਂ ਨੇ ਇਹ ਨੀ ਦੇਖਿਆ ਵੀ ਉਸ ਚ ਇੱਕ ਇੰਜੀਨੀਅਰਿੰਗ ਦਾ ਉਹਨੇ ਦਿਖਾਇਆ ਉ ਕਿੰਨਾ ਕੁਛ ਆਇਆ ਗਾਣੇ ਸੌਂਗ ਵੀ ਆਏ ਹੈ ਉਹਨਾਂ ਦੇ ਡਾਇਲੋਗ ਵੀ ਆਏ ਹੋਏ ਹੈ ਉਹ ਨੇ ਕੀ ਕੁੱਛ ਕਹਿ ਇਹ ਤਾਂ ਨੀ ਇਕਲੀ ਬੁੱਕ ਦਿਖਾਈ ਹੈ
ਬਿਲਕੁਲ-ਬਿਲਕੁਲ ਉੱਥੇ ਕਈ ਬਿਲਕੁਲ-ਬਿਲਕੁਲ ਕਈ ਸ਼ਬਦ ਇਸ ਤਰ੍ਹਾਂ ਦੇ ਹੁੰਦੇ ਹੈ ਜਿਹੜੇ ਛੋਟੇ ਬੱਚਿਆਂ ਨੂੰ ਨਹੀਂ ਸੁਣੇ ਚਾਹੀਦੇ ਬਿਲਕੁਲ-ਬਿਲਕੁਲ ਅੱਜ ਕੱਲ ਤਾਂ ਮਾਹੌਲ ਉਹ ਕਹਿੰਦੇ ਨਾ ਭੈੜੀ ਮਤ ਜਲਦੀ ਆਉਂਦੀ ਹੈ ਚੰਗੀ ਤਾਂ
ਹਾਂਜੀ ਅੱਛਾ ਫਿਰ ਬੱਚੇ ਕੀ ਕਰਦੇ ਆ ਸਿਰਫ ਟੀਚਰ ਦਾ ਕਹਿਣਾ ਮੰਨਦੇ ਆ ਉਹਨਾਂ ਨੇ ਜੋ ਮੈਡਮ ਨੇ ਕਹਿਤਾ ਉਹ ਹੰਡਰਡਪ੍ਰਸੈਂਟ ਰਾਈਟ ਆ ਤੁਸੀਂ ਜੋ ਭਾਵੇਂ ਅਸੀਂ ਇੰਨਾ ਪੜ੍ਹੇ ਲਿਖੇ ਹਾਂ ਸਾਡੇ ਬੱਚਾ ਨਹੀਂ ਸੀ ਤੁਹਾਨੂੰ ਦ ਆਉਂਦਾ ਹੀ ਨਹੀਂ ਸਾਡੀ ਮੈਡਮ ਨੇ ਜੋ ਕਿਹਾ
ਮੇਰੇ ਘਰ ਨੀ ਸਰ ਦਾ ਮੈਂ ਇਹਨਾਂ ਨੂੰ ਇੱਕੋ ਗੱਲ ਕਹੀ ਹੈ ਮੈਂ ਕਿਹਾ ਅਗਰ ਮੈਂ ਕਹਿ ਰਹੀ ਹਾਂ ਨਾ ਠੀਕ ਹੈ ਚਲੋ ਆਪਣੀ ਟੀਚਰ ਕੋਲ ਮੈਂ ਉਹਨਾਂ ਦੇ ਨਾਲ ਗੱਲ ਕਰਦੀ ਹਾਂ ਕਿ ਮਜ਼ਾਲੈ ਬੱਚੇ ਕਹਿ ਦੇਣ ਕਿ ਹਾਂ ਸਾਡੀ ਮੰਮਾ ਗਲਤ
ਹਾਂਜੀ ਇਸ-ਇਸ ਪਿੱਛੇ ਕਈ ਵਾਰ ਮੈਂ ਆਪਣੇ ਬੱਚਿਆਂ ਨੂੰ ਵੀ ਲੱਗਦਾ ਮੈਂ ਕਿਹਾ ਬੇਟਾ ਨਹੀਂ ਇਹ ਪੁਆਇੰਟ ਕਲੀਅਰ ਕਰੀ ਦਾ ਹੁੰਦਾ ਤੂੰ ਭਾਵੇਂ ਮੇਰੇ ਨਾਲ ਹ ਚਲੋ ਬੱਚੇ ਵੱਡੇ ਜਿਹੜੇ ਹੁੰਦੇ ਉਹ ਕੋਸਟਿਂਗ ਕਰਦੇ ਆ ਕੋਸਟਿਂਗ ਕਰਦੇ ਆ ਮੰਮਾ ਹੀ ਵੇਂ ਨੀਵੇਂਵੇ ਨੀ ਥੋੜਾ ਕਰਦੇ ਆਾਂ ਜਿਹੜਾ ਅਂ ਉਹ ਨੂੰ ਸਮਝਾਉਂਦੇ ਹਾਂ ਕਿ ਬੇਟਾ ਨਹੀਂ ਪੁਆਇੰਟ ਕਲੀਅਰ ਹੋਣਾ ਚਾਹੀਦਾ ਜਦ ਤੱਕ ਤੇਰੇ ਦਿਮਾਗ ਚ ਇਹ ਗੱਲ ਕਲੀਅਰ ਨਹੀਂ ਹੋਏਗੀ ਤੂੰ ਇਸ ਗੱਲ ਤੇ ਬਹਿਸ ਕਰਦਾ ਰਹੇਗਾ ਤੂੰ ਪਹਿਲਾ ਪੁਆਇੰਟ ਕਲੀਅਰ ਕਰ ਗਿਆ ਤਾਂ ਤੁਸੀਂ ਮੂਵੀ ਦੇਖ ਕੇ ਆਏ ਹੋ ਤੁਸੀਂ ਕਿਸ ਬੇਸ ਤੇ ਮੂਵੀ ਦੇਖ ਉਸ ਚ ਕੀ ਤੁਹਾਨੂੰ ਮਿਲਿਆ ਹੈਗਾ ਉਸਦੀ ਮੋਰਲ ਸਟੋਰੀ ਕੁਛ ਤਾਂ ਨਿਕਲਿਆ ਹੋਏਗਾ ਹਰੇਕ ਸਟੋਰੀ ਦਾ ਕੋਈ ਨਾ ਸਟੋਰੀ ਹਾਂਜੀ ਕੁਛ ਨਾ ਦ ਬਣਿਆ ਕੀ ਇਸਦਾ
ਹਾਂ ਉਹ ਨੀ ਯਾਦ ਹੋਏਗਾ ਇਹਨਾਂ ਨੂੰ ਉਹ ਜਿਹੜਾ ਇਹ ਉੱਥੇ ਆਪਣਾ ਕਹਿੰਦੇ ਨਾ ਮਨੋਰੰਜਨ ਕਰਕੇ ਆਏ ਆ ਬਸ ਫ ਯਾਦ ਰਹਿੰਦਾ ਇਹਨਾਂ ਨੂੰ ਉਹ ਚੀਜ਼ ਤਾਂ ਹੀ ਤਾਂ ਕਹਿੰਦੇ ਆ ਕਿ ਇਕੱਲੀਆਂ ਕਿਤਾਬਾਂ ਪੜ ਲੋ ਜਿਹੜੀਆਂ ਮੂਵੀਆਂ ਦੇਖਣ ਨਾਲੋਂ ਕਿਤਾਬਾਂ ਦੀ ਪੜ੍ਹਲੋ ਕਿਉਂ ਕਿਉਂਕਿ ਉਹ ਪਤਾ ਸਾਫ਼ ਸੁਥਰਾ ਔਰ ਸਾਰਾ ਆਪਣੇ ਦਿਮਾਗ ਚ ਜਾ ਰਿ ਜਦੋਂ ਆਪਾਂ ਮੂਵੀ ਦੇਖਣ ਜਾਂਦੇ ਹਾਂ ਉਹਦੇ ਚ ਕੀ ਹੁੰਦਾ ਹੁੰਦਾ ਹੈਗਾ ਕਿ ਉਹ ਬੱਚਾ ਨਾ ਉਹ ਕਹਿੰਦੇ ਨਾ ਮਜ਼ਾ ਆ ਰਿਹਾ ਇਹ ਡਾਇਲੋਗ ਵਧੀਆ ਲੱਗ ਰਿਹਾ ਹੈ ਇਸ ਤਰ੍ਹਾਂ ਉਹ ਬਸ ਉਹੀ ਚੀਜ਼ਾਂ ਦਿਮਾਗ ਚ ਚੱਲਦੀ ਨਨਦੀਆਂ ਜੇ ਪੁੱਛੋ ਨਾ ਵਾਲੀ ਗੱਲ ਕਿ ਸ਼ਿਕਸ਼ਾ ਕੀ ਮਿਲਦੀ ਹੈ ਸ਼ਿਕਸ਼ਾ ਦਾ ਤਾਂ ਨਾਮੋ ਨਿਸ਼ਾਨ ਨ ਹੁੰਦਾ ਇਹਨਾਂ ਕੋਲ
ਕੁਛ ਨੀ ਹੁੰਦਾ ਜੀਨਾਂ ਕੋਲ ਕੁਛ ਨੀ ਹੁੰਦਾ ਅੱਛਾ ਫੇਿਰ ਹੁਣ ਦੇਖੋ ਹੁਣ ਆਪਾਂ ਪਾਠ ਕਰਦੇ ਹੈਨਾ ਹੁਣ ਇੰਨਾ ਸ਼ੁਰੂ ਹੋ ਕੇਾਂ ਪਾਠ ਕਰਿਆ ਭਾਵੇਂ ਸਾਨੂੰ ਰੱਟਿਆ ਪਿਆ ਸਾਨੂੰ ਕੰਠ ਹੈ ਪੂਰਾ ਪਾਠ ਹਨਾ ਜਿਵੇਂ ਬਿਲਕੁਲ ਆਪਾਂ ਫੇਰ ਵੀ ਨਾ ਗੁਟਕਾ ਕੇ ਪਾਠ ਕਰਦੇ ਹਾਂ ਕਿੱਥੇ ਕੋਈ ਵਰਡ ਗਲਤ ਨੀ ਹੋ ਰਿਹਾ ਕੁਛ ਉਹ ਤਾਂ ਨ ਹਜੇ ਸਾਨੂੰ ਇਹ ਹੁੰਦਾ ਵੀ ਸ਼ਾਇਦ ਆਪਾਂ ਗ਼ਲਤ ਬੋਲਦੇ ਹਨਾ ਈਵਨ ਕਿ ਆਪਾਂ ਜਦੋਂ ਪਾਠ ਕਰਦੇ ਹੁੰਦੇ ਨਾ ਭਾਵੇਂ ਅਸੀਂ ਮੂਜਬਾਨੀ ਪਾਠ ਕਰਦੇ ਹਾਂ ਕੰਠ ਹੈ ਸਾਨੂ ਪਾਠ ਫੇਿਰ ਵੀ ਨਾ ਦਿਮਾਗ ਨਾ ਉਵੇਂ ਜਿਵੇਂ ਕੋ ਨਾ ਵੀ ਅੰਗ ਚੱਲਦੇ ਰਹਿੰਦੇ ਆ ਵੀ ਪਹਿਲੇ ਅੰਗ ਤੇ ਕੀ ਲਿਖ ਿਆ ਦੂਜੇ ਅੰਗ ਤੇ ਕੀ ਲਿਖਿਆ ਉਹ ਦਿਮਾਗ ਹੀ ਚੱਲਦਾ ਰਹਿੰਦਾ ਕਿਉਂ ਚਲਦਾ ਰਹਿੰਦਾ ਆਪਾਂ ਰੈਗੂਲਰ ਯੂਜ ਕੀਤਾ ਆਪਾਂ ਉਹਨਾਂ ਨੂੰ ਪੜ੍ਹਿਆ ਨੂੰ ਦੇਖੇਿਆ ਬੱਚਿਆਂ ਨੂੰ ਚੀਜ਼ ਪਤਾ ਹੀ ਨਹੀਂ ਉਹਨਾਂ ਦਾ ਬਸ ਕੰਨਾ ਚੋਲ ਲਾ ਲੈਣ ਲੈਂਦੇ ਆ ਹੈਡਫੋਨ ਜੇ ਬਸ ਬੋਲੀ ਚਲੌ
ਹਾਂ ਬਿਲਕੁਲ ਮੇਰੀ ਗੱਲ ਸੁਣੋ ਹੈਡਫੋਨ ਕੰਨਾ ਚ ਲਾ ਕੇ ਤੁਸੀਂ ਦੇਖੋ ਕੰਨਾਂ ਦਾ ਕਿੰਨਾ ਨੁਕਸਾਨ ਮੈਂ ਤਾਂ ਬੱਚਿਆਂ ਨੂੰ ਕਹਿੰਦੀ ਹਾਂ ਮੈਂ ਕਿਹਾ ਦੇਖੋ ਇੱਕ ਤੁਹਾਡੀ ਰੀਡਿੰਗ ਕਰਨ ਨਾਲ ਕਿੰਨਾ ਕੁ ਕੁ ਤੁਹਾਡੇ ਸਰੀਰ ਦਾ ਠੀਕ ਰਹਿ ਰਿਹਾ ਇਸ ਤਾਂ ਤੁਹਾਡੇ ਦਿਮਾਗ ਤੇਜ਼ ਹੋ ਰਿਹਾ ਹੈ ਤੁਹਾਡੀ ਵਕੈਬੂਲਰੀ ਵੱਧ ਰਹੀ ਹੈ ਕੋਈ ਤੁਹਾਡਾ ਕੁੱਛ ਨਹੀਂੀ ਹੋ ਰਿ ਮੈਂ ਕਿਹਾ ਇਹ ਕੀ ਹੈ ਮੋਬਾਇਲ ਤੇ ਇੱਕ ਤਾਂ ਤੁਸੀਂ ਆਪਣੇ ਕੰਨ ਖ਼ਰਾਬ ਕਰ ਰਹੇ ਹੋ ਕੰਨਾਂ ਤੇ ਹੈਂਡ ਫਰੀ ਅੱਖਾਂ ਦੇ ਉੱਤੇ ਸਿੱਧਾ ਲਾਈਟ ਪੈਂਦੀ ਹੈਗੀ ਹੈ ਉਹ ਖ਼ਰਾਬ ਹੋ ਰਿਹਾ ਹੈ ਇੱਕ ਤੁਸੀਂ ਆਪਣਾ ਦਿਮਾਗ ਪੂਰਾ ਨਹੀਂ ਯੂਜ ਕਰ ਰਹੇ
ਹਨਾ ਹਰ ਚੀਜ਼ ਦਾ ਦੇਖੋ ਫ਼ਰਕ ਤਾਂ ਪੈਂਦਾ ਹੀ ਹੈ ਨਾ ਪੁਰਾਣਾ ਟਾਈਮ ਸੀਗਾ ਇੰਨੇ ਲੋਕੀ ਪੜ੍ਹੇ ਲਿਖੇ ਇੰਨੀ ਵਧੀਆ ਵਧੀਆ ਪੋਸਟਾਂ ਤੇ ਲੱਗੇ ਹੋ ਉਹ ਐਵੇਂ ਲੱਗ ਗਏ ਸੀਗੇ ਉਦੋਂ ਕੋਈ ਮੋਬਾਈਲ ਹੁੰਦਾ ਸੀਗਾ ਜਾਂ ਉਦੋਂ ਕੋਈ ਲੋਕੀ ਮੂਵੀਆਂ ਦੇਖਦੇ ਦੇਖਣ ਜਾਂਦੇ ਸੀ ਇਹ ਤਾਂ ਅੱਜ ਕੱਲ ਇਹ ਫੈਸ਼ਨ ਬਣ ਗਿਆ ਜੀ ਚਲੋ ਚੌਥ ਥੇ ਦੀ ਨਵੀਂ ਮੂਵੀ ਆ ਗਈ ਚਲੋ ਚੱਲੀਏ ਥੀਏਟਰਾਂ ਦੇ ਵਿੱਚ ਚਾਰ ਚਾਰ ਥੀਏਟਰ ਖੁੱਲ ਗਏ ਅੱਗੇ ਕੀ ਜੱਥੇ ਇੱਕ ਹੁੰਦਾ ਸੀਗਾ ਤੇ ਉੱਥੇ ਵੀ ਇੱਕ ਲੱਗਣੀ ਤੇ ਉਹ ਵੀ ਲੋਕਾਂ ਨੇ ਜਾ ਜਾ ਕੇ ਦੇਖਣੀ ਕਿੰਨੀ ਕਿੰਨੀ
ਉਹ ਵੀ ਉਹ ਵੀ ਪੇਰੈਂਟਸ ਬੱਚੇ ਨੂੰ ਕਿੱਥੋਂ ਜਾਣ ਦਿੰਦੇ ਸੀਗੇ
ਪੇਰੈਂਟਸ ਤਾਂ ਬੱਚਿਆਂ ਨੂੰ ਜਾਣ ਹੀ ਦਿੰਦੇ ਸੀਗੇ ਜ ਹੁਣ ਆਪਣੇ ਟਾਈਮ ਤੇ ਵੀ ਰੈਡ ਕਰੋਸ ਵੱਲੋਂ ਟਿਕਟਸ ਆਉਂਦੀਆਂ ਸੀ ਕਿੱਧਰ ਟਿਕਟਸ ਆਂਦੀਆਂ ਸੀ ਪਹਿਲੇ ਪੇਰੈਂਟਸ ਪੁੱਛਦੇ ਸੀ ਕਿਹੜੀ ਮੂਵੀ ਜਾ ਰਹੇ ਹੋ
ਹਾਂ
ਜਾ ਰਹੇ ਹੋ
ਕਿਹੜੀ ਗਾ ਰਹੇ ਹੋ ਬਿਲਕੁਲ ਬਿਲਕੁਲ ਕਿਉਂਕਿ ਹਰੇ ਦੀ ਜਿਹੜੀ ਮੂਵੀ ਹੈ ਕਿ ਉਹ ਏਜ ਦੇ ਹਿਸਾਬ ਨਾਲ ਹੀ ਦੇਖੀ ਜਾਂਦੀ ਉਮਰ ਦੇ ਹਿਸਾਬ ਨਾਲ ਹੀ ਹਰ ਚੀਜ਼ ਹਾਂ ਬਿਲਕੁਲਿਲ
ਕੁੜੀਆਂ ਤਾਂ ਜਾਣ ਹੀ ਨਹੀਂ ਦਿੰਦੇ ਸੀ ਪੇਰੈਂਟਸ ਨਹੀਂ ਜਾਣਾ
ਚਲੋ ਅੱਜ ਦਾ ਸਮਾਂ ਥੋੜ੍ਹਾ ਬਦਲ ਗਿਆ ਚਲੋ ਬੱਚਿਆਂ ਨਾਲ ਕਰਨਾ ਪੈਂਦਾ ਪਰ ਬੱਚਿਆਂ ਨੂੰ ਮੈਨੂੰ ਲੱਗਦਾ ਕਿ ਜੋ ਅਹਿਮੀਅਤ ਹੈ ਨਾ ਕਿਤਾਬਾਂ ਨੂੰ ਆਪ ਪੜ੍ਹਨ ਦੀ
ਦੇਖੋ ਬੁੱਕ ਜਿਹੜੀ ਹੈ ਨਾ ਇੱਕ ਬੈਸਟ ਫਰੈਂਡ ਹੈ ਲਾਇਕ ਸੀ ਚਾ ਜੇ ਆਪਾਂ ਉਹਨੂੰ ਪੜ੍ਹ ਉਹ ਬੱਚੇ ਸਮਝਦੇ ਨਹੀਂੀ ਤੁਸੀਂ ਜਿੱਥੇ ਮਰਜ਼ੀ ਚਲੇ ਜਾਓ ਤੁਸੀਂ ਭਾਵੇਂ ਈਥੇ ਰਹੋ ਭਾਵੇਂ ਕਿਸੇ ਹੋਰ ਕੰਟਰੀ ਚ ਜਾਵ ਤੁਹਾਨੂੰ ਐਜੂਕੇਸ਼ਨ ਜਰੂਰੀ ਹੈ ਤੁਹਾਨੂੰ ਪਹਿਲਾਂ ਬੁੱਕ ਰੀਡ ਕਰਨੀ ਆਉਣੀ ਚਾਹੀ ਹੈ ਚੈ ਜਦ ਤੁਹਾਨੂੰ ਚੈਪਟਰ ਹੀ ਨੀ ਰੀਡ ਕਰਨੇ ਆਉਂਦਾ ਤੁਸੀਂ ਇਹਨੂੰ ਕਲੀਅਰ ਕਿਵੇਂ
ਬਿਲਕੁਲ ਬਿਲਕੁਲ ਬਹੁਤ ਵਧੀਆ ਲੱਗਿਆ ਤੁਹਾਡੇ ਵਿਚਾਰ ਜਾਣ ਕੇ ਬੜਾ ਵਧੀਆ ਲੱਗ ਫਿਰ ਦੋਬਾਰਾ ਗੱਲ ਕਰਾਂਗੇ
ਹਾਂਜੀ ਹਾਂਜੀ ਠੀਕ ਹੈ ਜੀ ਓਕੇ ਜੀ ਥੈਂਕ ਯੂ ਜੀ ਓਓ ਬਾਏ